ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਹੋਰ ਕਿ ਸੁਣਾਓ,
ਵਧੀਆ ਹੈਗੇ, ਤੁਸੀਂ ਸੁਣੋ?
ਬਸ ਠੀਕ ਕੀ ਕਰਦੇ ਪਏ ਹੋ?
ਕੁਛ ਨਹੀਂ ਖਾਸ, ਕਰ ਨਹੀਂ ਰਹੇ ਹੈਗੇ ਆ। ਐਕਚਲੀ ਅਜੱ ਥੋੜਾ, ਇਲੈਕਟ੍ਰੋਨਿਕ ਆਈਟਮ, ਲੈ ਕੇ ਆਉਂਦੇ ਸੀਗੇ ਤੇ ਉਹੀ ਹਨ। ਪੈਕ ਕਰਨ ਡਏ ਸੀਗੇ ਕਿ
ਆਹ, ਅੱਛਾ-ਅੱਛਾ।
ਹਾਂਜੀ ਤੇ ਉਹੀ ਫਿਰ ਅਹ ਲਿਆਂਦੇ ਸੀ ਥੋੜਾ ਹਾਊਸ ਹੋਲਡ ਦੇ ਜਿੰਨੇ ਵੀ ਸਮਾਨ ਹੁੰਦੇ ਥੋੜਾ। ਅੱਜਕਲ ਐਡਵਾਂਸ ਟੈਕਨੋਲੋਜੀ ਚੱਲਦੀ ਪਈਆਂ ਹੈਗੀਆਂ ਨੇ? ਤੇ ਸਭ ਉਹੀ ਯੂਜ ਕਰਨ ਦੇ ਬਾਰੇ ਸੋਚ ਰਹੇ ਸੀ ਅਸੀਂ। ਥੋੜ੍ਹਾ ਇੰਡਕਸ਼ਨ ਲੈ ਕੇ ਆਏ ਸੀਗੇ ਨਵਾਂ। ਤੇ? ਉਹੀ ਯੂਜ ਏ ਕਰ ਰਹਾ ਸੀ ਕਿਉਂਕਿ ਇੱਕ ਹੈਗਾ ਤੇ ਸੀ ਸਾਡੇ ਕੋਲ। ਪਰ ਅਸੀਂ ਥੋੜ੍ਹਾ ਜਿਹਾ ਹੁਣ ਨਵਾਂ ਜਿਹੜਾ ਅੱਜਕੱਲ ਚੱਲ ਰਿਹਾ ਤੇ ਉਹਦਾ ਲੈ ਕੇ ਆਏ ਹੈਗੇ। ਸਾਡਾ ਇਸਤੇਮਾਲ ਹੀ ਜਿਆਦਾ ਇੰਡਕਸ਼ਨ ਤੇ ਹੁੰਦਾ ਹੈ, ਸਵੇਰੇ ਉੱਠਦੇ ਸਾਰੀ ਅਸੀਂ ਚਾਹ ਵੀ ਉਹਦੇ ਤੇ ਬਣਾਨੀ ਏ। ਗੀ ਹੈ ਜੀ ਕੋਈ ਦਾਲ ਵੀ ਉਬਾਲਣੀ ਤੇ ਉਸੇ ਤੇ ਹੀ ਉਬਾਲਣੀ ਹੈਗੀ।
ਤੇ ਲਾਈਟ ਤੇ ਬਿੱਲ ਲਾਈਟ ਬਿਲ ਪਰੜਦਾ ਦੀਦੀ।
ਹਾਂਜੀ?
ਲਾਈਟ, ਲਾਈਟ ਵੀ ਤਾਂ ਬਹੁਤ ਖਿੱਚਦਾ ਵਾ ਨਾ।
ਨਹੀਂ-ਨਹੀਂ ਲਾਈਟ ਨਹੀਂੀ ਬਹੁਤ ਖਿੱਚਦਾ, ਬਲਕਿ ਸਾਡਾ ਕੰਮ ਜਲਦੀ ਹੋ ਜਾਂਦਾ ਸਾਡਾ ਟਾਈਮ ਬਹੁਤ ਬਚਦਾ ਹੈਗਾ ਹੈ।
ਹਾਂ ਇੰਡਕਸ਼ਨ ਤਾਂ ਇਸ ਹੈਵੇ ਕਿ ਬੰਦਾ ਫਟਾਫਟ-ਫਟਾਫਟ ਕੰਮ ਕਰ ਸਕਦਾ।
ਫਟਾਫਟ ਜਿੰਨੀ ਦੇਰ 'ਚ ਅਸੀਂ ਚਾਹ ਦਾ ਪਾਣੀ ਰੱਖਦੇ ਹਾਂ ਓਨ ਕਰਦੇ ਆ ਚੀਨੀ, ਚਾਹ ਪੱਤੀ ਪਾਉਂਦੇ ਹੈਗੇ ਉਹ ਬਸ ਪਾਉਂਦੇ ਸਾਰੇ ਹੀ ਉਬਲ ਜਾਂਦਾ। ਫਰਿੱਜ ਵਿੱਚੋਂ ਦੁੱਧ ਕੱਢ ਕੇ ਲੈ ਕੇ ਆਓ ਤੇ ਉਹਦੇ ਚ ਪਾ ਦੋ। ਦੋ ਮਿੰਟ ਚ ਚਾਹ ਤਿਆਰ ਹੋ ਜਾਂਦੀ ਹੈਗੀ ਹੈ।
ਜੀ
ਤੇ ਇਹ ਸਾਡਾ, ਸਵੇਰ ਦੀ ਜਿਵੇਂ ਫਾਸਟ ਲਾਈਟ ਹੁੰਦੀ ਹੈਗੀ ਹੈ ਸਭ ਦੀ, ਸਭ ਬੱਚਿਆਂ ਨੇ ਸਕੂਲ ਜਾਣਾ ਹੈ ਹਸਬੈਂਡ ਵਗੈਰਾ ਨੇ ਆਫਿਸ ਨਿਕਲਣਾ ਹੈਗਾ ਹੈ, ਤੇ ਉਹ ਸਭ ਚੀਜ਼ਾਂ ਚ ਬੜਾ ਫਾਇਦਾ ਹੁੰਦਾ ਹੈ।
ਬਹੁਤ ਫਾਇਦਾ ਹੁੰਦਾ।
ਜੇ ਐਡਵਾਂਸ ਚੀਜ਼ਾਂ ਹੈਗੀਆਂ ਨੇ ਤੇ ਇਹ ਬਹੁਤ ਫਾਇਦਾ ਹੁੰਦਾ ਹੈਗਾ।
ਹਾਂ ਉਹ ਤਾਂ ਗੱਲ ਹੈ ਬਈ, ਜਾਂ ਓਵਨ ਵਗੈਰਾ ਵੀ ਫਟਾਫਟ-ਫਟਾਫਟ ਚੀਜਾ ਹੋ ਜਾਂਦੀਆ। ਗਰਮ ਹੋ ਗਈ ਸਬਜ਼ੀ-ਸੁਬਜ਼ੀ ਜਾਂ ਫਿਰ ਕੁਛ ਚੀਜ਼ ਬਣਾਨੀ ਤਾਂ ਫਟ ਫਟਾਫਟ ਬਣ ਵੀ ਜਾਂਦੀ ਉਸੇ ਚ।
ਹਾਂਜੀ, ਜਿਵੇਂ ਸਾਡੇ ਤੇ ਬੱਚਿਆਂ ਦੇ ਸਕੂਲ 'ਚ ਜਾਣਾ ਹੁੰਦਾ ਫਰਾਈਡੇ ਕੁਛ ਮਤਲਬ ਹਫ਼ਤੇ 'ਚ ਇੱਕ ਦਿਨ ਅਹ ਤੁਸੀਂ ਅਦਰ ਫੂਡ ਦੇ ਸਕਦੇ ਹੈਗੇ ਹੋ, ਜਾਂ ਹੁਣ ਜਿਵੇਂ ਸਕੂਲ ਖੁੱਲ੍ਹੇ ਨੇ ਤੇ ਸਕੂਲ ਵਾਲੇ ਕਹਿ ਦਿੰਦੇ ਨੇ ਕਿ ਤੁਸੀਂ ਪਹਿਲੇ ਤਿੰਨ ਦਿਨ ਤੁਸੀਂ ਕੁਛ ਅੱਛਾ ਬੱਚਿਆਂ ਨੂੰ ਦੇ ਦਵੋ। ਤੇ ਬੱਚਿਆਂ ਦੇ ਅਕੋਰਡਿੰਗ ਫੇਰ ਹੁੰਦਾ ਹੈ ਫਟਾਫਟ। ਬਣਾਈ ਚੀਜ਼ ਓਵਨ ਚ ਫਟਾਫਟ ਕੇਕ ਵਗੈਰਾ ਬਣਾ ਕੇ ਦੇ ਦਿੱਤੇ ਜਾਂ ਕੁੱਛ ਵੀ ਬਣਾ ਕੇ ਦੇ ਦਿੱਤਾ ਓਵਨ ਚ ਉਹ ਜਲਦੀ ਫਟਾਫਟ ਫਰੈਸ਼ ਦੀ ਫਰੈਸ਼ ਚੀਜ਼ ਹੁੰਦੀ ਹੈਗੀ ਹੈ। ਤਾਂ ਫਟਾਫਟ ਬੱਚਿਆਂ ਨੂੰ ਬਣਾ ਕੇ ਦੇ ਦਈ ਦਾ, ਥੋੜ੍ਹਾ ਜਾ ਮੈਂ ਇਹ ਸਭ ਚੀਜ਼ਾਂ ਹੈਗੀਆਂ ਨੇ ਅਪਲਾਇੰਸ ਟੈਕਨੋਲੋਜੀ ਹੈਗੀ ਆ। ਅਜੇ ਇਸਤੇਮਾਲ ਕਰ ਲਈ ਦਾ ਹੁੰਦਾ ਹੈ ਬਸ। ਇਹ ਹੈ ਕਿ ਸਾਡਾ ਟਾਈਮ ਬਚਦਾ ਹੈਗਾ ਆ ਸਭ ਚੀਜ਼ਾਂ ਚ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਪਰ ਕੇਕ ਬਣਾਣੇ ਵਾਸਤੇ ਦੀਦੀ ਉਸਨੂੰ ਪਹਿਲੇ ਪ੍ਰੀ ਹਿੱਟ ਕਰਨਾ ਪੈਂਦਾ ਨਾ ਓਵਨ ਨੂੰ?
ਹਾਂਜੀ ਪ੍ਰੀ ਹਟ ਤੇ ਕਰਨਾ ਪੈਂਦਾ ਹੈਗਾ। ਪਰ ਮੈਂ ਅਹ ਓਦਾ ਟਾਈਮ ਟੇਕਿੰਗ ਵਾਲੇ ਨਹੀਂ ਜਿਆਦਾ ਬਣਾਨੀ ਉਹ ਤੇ ਫਿਰ ਮੈਂ ਓਟੀ ਜੀ ਰੱਖਿਆ ਹੋਇਆ, ਕੇਕ ਵਾਸਤੇ ਬਿਸਕਿਟ ਵਾਸਤੇ ਓਟੀ ਜੀ ਜੀ। ਉਹ ਬਣਾਉਂਦੇ ਹੈਗੇ ਆ, ਬਿਸਕਿਟ ਔਰ ਕੇਕ ਉਹਦੇ ਜਵੇੈਂ ਜਲਦੀ ਕੁਛ ਚੀਜ਼ ਬਣਾਉਣੀ ਬੱਚਿਆਂ ਨੂੰ ਦੇਣੀ ਬੱਚਿਆਂ ਨੇ ਬੋਲ ਦਿੱਤਾ ਮੰਮੀ ਆ ਜਾਏ ਲੈ, ਕੇ ਜਾਣ ਦਾ ਮਨ ਹੈਗਾ। ਤੇ ਉਹ ਫਿਰ ਮੈਂ ਓਵਨ ਚ ਫਟਾਫਟ ਇੱਕ ਮਿੰਟ ਜਾਂ ਦੋ ਮਿੰਟ ਚ ਮੈਂ ਉਹ ਕੱਪ ਕੇਕਸ ਜਿਵੇਂ ਬਣ ਜਾਂਦੇ ਨੇ ਤੇ,
ਹਾਂਜੀ-ਹਾਂਜੀ
ਫਟਾਫਟ ਬਣਾ ਕੇ ਦੇ ਦਿੰਦੀ ਹੈਗੀ ਆਂ। ਇਹਦਾ ਟਾਈਮ ਬਚ ਬਚ ਜਾਂਦਾ ਹੈਗਾ।
ਹਾਂ ਟਾਈਮ ਬਚਦਾ ਤਾਂਗਲ ਬਰਾਬਰ ਹੈ, ਪਰ ਓਵਨ ਕੋਲੋਂ ਜਿਹੜੀ ਉਹੇ ਕੇਕ ਵਗੈਰਾ ਓ ਪੀ ਡੀ ਜਲਦੀ ਬਣ ਜਾਂਦੀ ਚੀਜ਼ ਨਾ, ਓਵਨ ਚ ਜ਼ਿਆਦਾ ਅੱਛਾ ਵੀ ਮੈਂ ਕਿਹਾ।
ਓਵਨ ਚ ਅਲੱਗ ਚੀਜ਼ ਅੱਛੀਆਂ ਬਣਦੀਆਂ, ਨੇ ਓਟੀ ਜੀ ਚ ਅਗਰ ਤੁਸੀਂ ਦੇਖੋ, ਇੱਥੇ ਬਿਸਕਿਟ ਵਗੈਰਾ, ਉਹ ਬਹੁਤ, ਅੱਛੇ ਬਣਦੇ ਨੇ ਕੇਕ ਵੀ। ਅ ਕੇਕ ਔਰ ਬਿਸਕਿਟ ਜਿਵੇਂ ਬੇਕਰੀ ਆਈਟਮ ਜਿਹੜੇ ਹੈਗੇ ਨੇ ਨਾ, ਉਹਦੇ ਚ ਬਣਾਓ, ਉਹ ਬਹੁਤ ਅੱਛੇ ਬਣਦੇ ਨੇ ਪਰ ਅਗਰ ਜਿਵੇਂ, ਪੀਜ਼ਾ ਵਗੈਰਾ ਬਣਾਨਾ ਹੈ। ਤੇ ਅਗਰ ਸੋਫਟ ਰਹਿਨਾ ਚ ਹੈਗਾ, ਤੇ ਉਹ ਤੁਸੀਂ ਓਵਨ ਬਣਾ ਲੋ ਥੋੜਾ ਜਿਹਾ, ਮੇ ਬੱਚੇ ਅੱਜ-ਕੱਲ ਕ੍ਰਸ਼ ਉਹ ਅਹ ਕਰਸਟ ਚਾਹਦੇ ਹੈਗੇ ਨੇ। ਤੇ ਓ ਓਟੀ ਜੀ ਚ ਬਣਦਾ ਹੈਗਾ। ਹਾਂਜੀ, ਹੁਣ ਜੈਵੇਂ ਐ ਸਭ ਐ ਸਭ ਓਟੀ ਜੀ ਚ ਜਾਦਾ ਅੱਛੀ ਚੀਜ਼ਾਂ ਬਣਦੀਐ।
ਹਾਂ ਵਈ-ਵਈ-ਵਈ, ਮੇਰੀ ਵੀ ਗ਼ਲਤੀ ਹੋਗੀ, ਮੈਨੇ ਓਵਨ ਲੈ ਲਤਾ ਐ ਮੈਨੂੰ ਓਵਨ ਨੀ ਲੈਣਾ ਆ ਮੈਨੂੰ ਲੈਣਾ ਆ।
ਅ ਸਾਡਾ ਤੇ ਓਵਨ ਜੇੜਾ ਹੈਗਾ, ਨਾ ਓ ਸਿਰਫ ਅ ਜੈਵੇਂ ਅਗਰ ਕੈ ਜੇ ਸਾਡਾ ਡੇਲੀ ਯੂਜਡ ਜੇੜਾ ਹੈਗੈ ਓਵਨ ਚ ਜਿਵੇ ਅ ਗਰਮ ਕਰਨ ਵਾਸਤੇ। ਕੋਈ ਚੀਜ਼ਾਂ ਸਾਡਾ ਬਸ ਓਹੀ ਓ ਚ ਰੈ ਗਿਆ ਹੈਗੈ, ਬਾਕੀ ਕੋਈ ਚੀਜ਼ ਦਾ ਸਾਡਾ ਯੂਜ਼ ਨਈ ਹੈਗਾ ਅਸੀਂ ਹੈਵੇਂ ਕੇ ਬਣਾ ਨੇ ਆ ਹੁਣ ਕੂਕੀਜ਼ ਬਣਾਨੀਆਂ ਹੁਣ ਬਿਸਕਿਟ ਬਣਾਣੇ, ਹੁਣ ਤੇ ਅਸੀਂ ਓਟੀ ਜੀ ਚ ਕਰਦੇ ਹੈਗੇ ਐ।
ਹੂੰ ਓਟੀ ਜੀ ਬੋਤ ਅੱਛੀ ਚੀਜ਼ਾਂ ਬਣਦੀਆ ਮੈਂ ਓਹੀ ਸੋਚ ਮੈਂਨੇ ਗਲਤੀ ਗਰ ਛੋੜੀਏ ਮੈਂ ਕਿਆ ਓਵਨ ਨੀ ਲੈਣਾ ਓ ਪੀ ਜੀ ਲੈਣਾ ਐ ਮਨੂੰ ਪਰ ਮੇਰੇ ਬੱਚੇ ਕੈਂਦੇ ਨੇ ਕਿ ਨਈ ਅ ਸਾਨੂੰ ਓਵਨ ਈ ਚਾਈਦਾ, ਫਿਰ ਖੁਦ ਤਾਂ ਵਿਆਹ ਹੋ ਕੇ ਚਲੀ ਗੀਆ ਹੁਣ ਮੇਰੇ ਵਾਸਤੇ ਓਵਨ ਛੋੜ ਗੇ, ਹੁਣ ਗਰਮ-ਗਰਮ ਕਰਕੇ ਖਾਓ ਕਹਿੰਦੀ ਬੁੱਢੇ ਹੋ ਗਏ ਤੁਸੀਂ ਜੋ ਚੀਜ਼ਾਂ ਵਗੈਰਾ ਗਰਮ ਕਰਕੇ ਖਾਓ, ਖਾਲੀ ਬਸ ਤੁਸੀਂ
ਮੈਂ ਸੌਖਾ ਵੀ ਰੇਂਦਾ ਏ ਕਈ ਵਾਰੀ ਹੁੰਦਾ ਏ, ਬੱਚੇ ਗੈਸ ਔਨ ਕਰਦੇ ਐ ਕੁੱਛ ਕਰਦੇ ਨੇ। ਤੇ ਇੱਕ ਡਰ ਬਣਿਆ ਰੇਂਦਾ। ਪਤਾ ਐ ਨਾ ਓਵਨ ਚ ਤੁਸੀਂ ਰੱਖ ਕੇ ਇੱਕ ਮਿੰਟ ਕਰਨਾ ਏ ਬਸ ਤੁਸੀਂ ਤੁਹਾਨੂੰ ਗਰਮ ਹੋ ਕੇ ਚੀਜ਼ ਮਿਲ ਜਾਣੀ, ਤੁਸੀਂ ਫਟਾਫਟ ਖਾਓ ਓਰ ਆਪਣਾ ਤੁਸੀਂ ਕੁੱਛ ਵੀ ਕੰਮ ਹੋ
ਹਾਂਜੀ-ਹਾਂਜੀ ਮੈਮ। ਬੰਦਾ ਇੱਕ ਦਿਨ ਫਟਾਫਟ ਬਣ ਵੀ ਜਾ ਚੀਜ਼ ਗਰਮ ਵੀ ਹੋਏ ਗੀ ਓਰ ਵਾਜ ਵੀ ਮਾਰ ਛੁੜਦੀ ਬਟਨ ਬੰਦ ਵੀ ਕਰ, ਛੋੜਦੇ ਗੈਸ ਦਾ ਕਿਸ ਤਰ੍ਹਾਂ ਗੈਸ ਚਾਲੂ ਰੈ ਗਿਆ ਤਾਂ ਮੁਸੀਬਤ ਏ।
ਫਿਰ ਓ ਮੁਸੀਬਤ ਹੈਗੀ ਐ, ਗੈਸ ਐ ਤੇ ਫਿਰ ਚਲਦੀ ਰੈ ਜੇਗੀ ਯਾਂ ਫਿਰ ਕੋਈ ਚੀਜ਼ ਜੇੜੀ ਰੱਖੀ ਹੋਏਗੀ, ਓ ਸੜ ਜਾਏਗੀ ਤੇ ਐ ਅੱਜ-ਕੱਲ੍ਹ ਦੇ ਬੱ ਚੇ ਜਿਵੇਂ ਹੁਣ ਜਿਦਾਂ ਦੀ ਲਾਈਫ ਸਟਾਈਲ ਉਨਾਂ ਦੀ ਹੈਗੀ ਐ, ਆ ਨਾ ਆਪਣਾ ਕੋਲਜ ਤੋਂ ਆਣਾ ਫਿਰ ਰੋਟੀ ਪਾਣੀ ਖਾਨਾ ਫਿਰ ਆਪਣੀ ਕੋਚਿੰਗ ਵਾਸਤੇ ਨਿਕਲ ਜਾਣਾ। ਤੇ ਬੱਚਿਆਂ ਦਾ ਐ ਏਦਾਂ ਦਾ ਈ ਰੈਂਦੈ ਤੇ ਓਦੇ ਵਾਸਤੇ ਅਸੀਂ ਦੇਖਦੇ ਹੋਏ ਫੇਰ ਅਸੀਂ ਇੱਦਾਂ ਦੇ ਹੀ ਅਪਲਾਇੰਸ ਵਗੈਰਾ ਲਏ ਹੋਏ ਨੇ ਹੁਣ ਹੋਰ ਵੀ ਐ ਬੱਚੇ ਕੈਂਦੇ ਮੰਮੀ ਤੁਸੀਂ ਅ ਵਾਸ਼ਿੰਗ ਮਸ਼ੀਨ ਵੀ ਤੁਸੀਂ ਹੁਣ ਤੁਸੀਂ ਆਟੋਮੈਟਿਕ ਵਾਲੀ ਹੀ ਯੂਜ ਕਰੋ। ਓ ਜ਼ਿਆਦਾ ਅੱਛੀ ਰਹਿੰਦੀ ਹੈਗੀ ਐ, ਤੁਸੀਂ ਕੱਪੜੇ ਪਾ ਕੇ ਭੁੱਲ ਜਾਓ ਤੇ ਮੈਂ ਕਿਆ ਹੁਣ ਤਾਂ ਹੁਣ ਐ ਵੀ ਦੇਖ ਕੇ ਤੇ ਅਸੀਂ ਆਏ ਹੈਗੇ ਐ, ਬਸ ਹੁਣ ਅਸੀਂ ਔਡਰ ਕਰਨਾ ਹੈਗੈ। ਕੈਂਦਾ ਮੰਮੀ ਹੁਣ ਨਲੀ ਨਾਲ ਅਜੀ ਟੋਪ ਲੋੜ ਲਈ ਸੀ ਹੁਣ ਕੈਂਦੇ ਬੱਚੇ ਕੈਂਦੇ ਹੁਣ ਫਰੰਟ ਲੋਡ ਲਓ।
ਹਾਂ ਅੱਛਾ-ਅੱਛਾ ਹਾਂ ਇਸ ਚੀਜ ਬ ਹੁੰਦੀ ਬਰਾਬਰ ਈ ਐ ਇੱਕਦਮ।
ਹਾਂਜੀ।
ਤੋੜਦਾ ਆਪਣੇ ਆਪ ਈ ਤੁਲ ਜਾਂਦੇ ਨੇ ਆਪਣੇ ਆਪ ਹੀ ਸੁੱੱਕ ਜਾਂਦੇ ਨੇ ਪਏ ਰੈਂਦੇ ਨੇ ਖਾਲੀ ਬਾਰ ਹੋ ਗਿਆ ਕੰਮ
ਬਾਦ ਚ ਕਰ ਲੋ ਬ ਐ ਹੁੰਦਾ ਹੈ ਕੀ ਪਤਾ ਕੀ ਇੱਕ ਡੇਢ ਘੰਟੇ ਬਾਦ ਤੁਸੀਂ ਉੱਧਨ ਮਸ਼ੀਨ ਵਾਲੇ ਪਾਸੇ ਜਾਣਾ ਹੈਗੈ।
ਹਾਂ-ਹਾਂ-ਹਾਂ ਓ ਤਾਂ ਗਲ
ਠੀਕ।
ਮਤਲਬ ਜਿੱਤੀ-ਜਿੱਤੀ ਸੁਵਿਧਾ ਨਿਕਲਦੀ ਬ ਉਤੀ-ਉਤੀ ਅੱਛੀ ਮਤਲਬ ਅ
ਹਾਂਜੀ ਸੁਵਿਧਾ ਹੈਗੀਆਂ ਨੇ ਫਟਾਫਟ ਤੁਹਾਡਾ ਟਾਈਮ ਜਿੱਥੋਂ ਜਿੱ ਤਨਾ ਬੱਚ ਜਾਏ ਤੁਸੀਂ ਤਾਂਨੂੰ ਪਤਾ ਕਿ ਡੇਢ ਘੰਟੇ ਦਾ ਅਗਰ ਅਸੀਂ ਟਾਈਮਰ ਲੱਗਾ ਗਿਆ ਤੇ ਡੇਢ ਘੰਟੇ ਬਾਦ ਈ ਅਸੀਂ ਉੱਧਰ ਜਾਵਾਂਗੇ ਸਾਨੂੰ ਸਾਡਾ ਕੰਮ ਕੰਪਲੀਟ ਮਿਲੇ।
ਸੱਚੀ ਗੱਲ ਏ, ਹਾਂ ਉਹ ਕੰਪਲੀਟ ਹੋਈ ਸੀ ਕੰਮ ਖਤ
ਹਾਂਜੀ ਓਨੀ ਦੇਰ ਨੂੰ ਤੁਸੀਂ ਆਪਣਾ ਕੁਛ ਹੋਰ ਵੀ ਕੰਮ ਕਰ ਸਕਦੇ ਹੈਗੇ ਹੋ। ਹੁੰਦਾ ਇਹ ਹੁੰਦਾ ਨਾ ਕਿ ਇੱਕ ਪਾਸੇ ਲਗਾ ਲੈ, ਇੱਕ ਪਾਸੇ ਲੇਡੀਜ਼ ਆਸਤੇ ਤੇ ਸੌਖਾ ਹੈਗਾ ਇੱਕ ਪਾਸੇ ਕੱਪੜੇ ਲਗਾ ਛੱਡੇ ਪਤਾ ਕਿ ਉੱਧਰ ਇੰਨੇ ਟਾਈਮ ਬਾਅਦ ਹੋਣੈ ਹੁਣੇੇ ਦਿਨ ਨੂੰ ਰੋਟੀ ਰੋਟੀ ਬਣਾ ਲਈ ਰੋਟੀ ਬਣਾ ਕੇ ਫਿਰ ਜੋੇ ਕੱਪੜੇ ਸੁੂਖ ਗਏ ਤਦ ਤੱਕ ਸੁੂਖੇ ਪਾਨੇ ਹੈ ਬਸ। ਖਾਲੀ ਦੋਨੋ ਕੰਮ ਨਾਲ ਦੇ ਨਾਲ ਹੋ ਜਾਂਦਾ ਹੈ। ਹਾਂ ਵਰਗ ਕਿੰਗ ਵੂਮੈਨ ਵਾਸਤੇ ਤਾਂ ਇਹ ਸਭ ਚੀਜ਼ਾਂ ਬਹੁਤ ਅੱਛੀਆਂ ਹੈਗੀੀਆਂ ਨੇ ਕਿ ਜਿਤਨਾ ਟੈਕਨੋਲੋਜੀ ਹੋਏ ਉਤਨਾ ਇਸਤੇਮਾਲ ਕਰਦੇ ਚਲੋ, ਕਰਦੇ ਚਲੋ
ਹਾਂ, ਹਾਂ, ਹਾਂ ਕਿਉਂਕਿ ਹੁਣ ਮੈਂ ਸੋਚਣੀ ਪਈ ਹਾਂ ਪਾਂਡੇ ਦੀ ਭਾਂਡੇ ਧੋਣ ਦੀ ਮਸ਼ੀਨ ਆਉਂਦੀ ਨੇ ਜਿਹੜੀ ਉਹ ਲੈਣੇ ਦਾ ਚਾਲੂ ਆਇਆ ਮੇਰਾ ਪਰ ਅਸਾਂ ਦੇ ਫਲੈਟ ਦਾ ਕੰਮ ਚੱਲਦਾ ਪਿਆ ਨਾ ਮੈਂ ਕਿਹਾ ਚਲੋ ਜਦੋਂ ਫਲੈਟ ਦਾ ਕੰਮ ਚ ਖਤਮ ਹੋਈ ਸੀ ਨਾ ਮਤਲਬ ਜਦੋਂ ਗ੍ਰਹਿ ਪ੍ਰਵੇਸ਼ ਕਰ ਸੀ ਇਹ ਉਸ ਟਾਈਮ ਲੈ ਲੈੈਂ ਸਨ ਇੱਕ ਸਾਈਡ ਤੇ ਮਤਲਬ ਭਾਂਡੇ ਥੋੜੇ ਦਿਨ ਹੁਣ ਬਾਈਆਂ ਨੂੰ ਟਾਈਮ ਨੀ ਮਿਲਦਾ ਸਾਨੂੰ ਵੀ ਕਦੀ ਕਦੇ ਟਾਈਮ ਨੀ ਹੁੰਦਾ ਬਾਹਰ ਜਾਣਾ ਹੁੰਦੈ। ਫਟਾਫਟ ਬੰਦੇ ਭਾਂਡੇ ਲਗਾ ਛੋੜੇ ਚੱਲ ਦਸ ਪੰਦਰਾਂ ਮਿੰਟ ਚ ਪਾਂਡੇ ਹੋ ਗਏ ਜਦ ਤੱਕ ਬੰਦਾ ਤਿਆਰ ਹੋ ਜਾਂਦੈ। ਬਾਹਰ ਨਿਕਲਣ ਵਾਸਤੇ ਇਹੀ ਸੋਚਣੀ ਪਈ ਆ ਕਹਦੇ ਥੋੜਾ ਜਿਹਾ ਠਹਿਰ ਜਾ ਆਪੇ ਲਿਆ ਦੇਣਾ ਭਾਂਡਿਆ ਦੀ ਮਸ਼
ਹੂੰ, ਹੂੰ, ਹੂੰ।
ਚਲੋ ਭਾਂਡੇ ਦੀ ਮਸ਼ੀਨ ਹੀ ਲੈਣੀ ਬਾਕੀ ਤਾਂ ਸਭ ਕੁੱਝ ਹੈਵੇ ਪਰ ਭਾਂਡੇ ਦੀ ਮਛੀ ਚ ਲੈਣਾ ਤਾਂ ਬਹੁਤ ਦਿਨ ਅਸੀਂ ਚਾਲੂ ਏ ਮੇਰਾ ਪਰ ਮੈਂ ਕਿਆ ਮੇਰਾ ਕੰਮ ਖਤਮ ਹੋ ਨਾ ਇੱਕ ਵਾਰ ਫਲੈਟ ਦਾ ਫਿਰ ਉਸ ਲਗਾ ਸਮ
ਹਾਂਜੀ ਹੁਣ ਇਹੀ ਸਰ ਚੀਜ਼ਾਂ ਨੇ ਦੇਖੋ ਅਸੀਂ ਕਿਤਨਾ ਇਹ ਸਭ ਚੀਜ਼ਾਂ ਚ ਘਿਰ ਗਏ ਹੈਗੇ ਹੈ। ਕੀ ਇਸ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਸਾਡੀ ਦੁਨੀਆਂ ਇਸ ਤੋਂ ਬਗ਼ੈਰ ਹੈ ਹੀ ਨਹੀਂ ਕਿ ਇੱਕ ਚੀਜ਼ ਚਾਹੀਦੀ, ਦੂਜੀ ਚੀਜ਼ ਚਾਹੀਦੀ ਇਤਨਾ ਅਸੀ ਚੀਜ਼ਾਂ ਚ ਅਹ ਰੁਝ ਗਏ ਹੈਗੇ ਨੇ ਤੇ ਅਗਰ ਪਹਿਲੇ ਦਾ ਟਾਈਮ ਦੇਖਿਆ ਜਾਏ ਤੇ ਇਹ ਸਭ ਕੁਛ ਨਹੀਂ ਸੀ ਸਭ ਚੀਜ਼ ਹੱਥ ਨਾਲ ਹੁੰਦੀ ਸੀਗੀ। ਪਰ ਹੁਣ ਅੱਜ ਕੱਲ੍ਹ ਦੇ ਲਾਈਫ ਸਟਾਇਲ ਦੇ ਹਿਸਾਬ ਨਾਲ ਤੇ ਇਹ ਸਭ ਚੀਜ਼ਾਂ ਲੱਗਦੀ ਕਿ ਜਿਵੇਂ ਸਾਡਾ ਹੈਲਥ ਸਿੰਗ ਹੈਂਡ ਹੋ ਗਿਆ ਹੈਗੈ। ਉਸ ਤੋਂ ਬਗੈਰ, ਅਸੀਂ ਕੁਛ ਹੋਰ, ਕਰ ਹੀ ਨਹੀਂ ਪਾਵਾਂਗੇ।
ਕਿਉਂਕਿ, ਹੈਲਪਰ ਵੀ ਲਗਾਾਇਆ ਨਾ ਦੀਦੀ, ਉਹ ਵੀ ਬਹੁਤ ਢਿਲੇ- ਢਿਲੇ, ਕੰਮ ਕਰਦੇ ਨੇ, ਕੋਈ ਸਾਫ਼ ਤੇ ਕੋਈ ਨਹੀਂ ਵੀ ਸਾਫ਼, ਇਸ ਤਰਾਂ ਆਪਾਂ ਬਾਈਆਂ ਲਗਾਨੇ ਹਾਂ। ਕੰਮ ਤੇ ਕੋਈ- ਕੋਈ, ਕੰਮ ਸਾਫ਼ ਵੀ ਕਰਦੇ ਨੇ। ਕੋਈ ਕੋਈ ਚੱਟੀ ਵੀ, ਲਾ ਕੇ ਚਲੀ ਜਾਂਦੀਆਂ ਹਨ। ਫਿਰ ਉਹ ਜੋ ਸਾਫ਼ ਕੰਮ ਨ ਕਰਦਾ ਉਹ ਦਿਲ ਤੇ ਨਹੀਂ ਬੈਠਦਾ ਫਿਰ
ਹਾਂਜੀ, ਇਹ ਗੱਲ ਤਾਂ ਹੈ, ਹੀ, ਹੈ। ਕਿ ਕੰਮ ਵਾਲੀਆਂ ਕੋਲ, ਅੱਜ ਕੱਲ ਕੰਮ ਕਰਾਣੇ ਨੇ ਸੌਖ ਕਹਿਣੀ ਹੈਗੀ ਉਹਨੂੰ। ਉਹ ਵੀ ਕਹਿਣ। ਹੈਗੀਆਂ ਨੇ ਕਿ, ਸਾਨੂੰ ਅਹ ਪੋਚਾ ਲਗਾਣਾ। ਤੇ ਸਾਨੂੰ ਕਹਿੰਦੇ, ਬਹਿ ਕੇ ਅਸੀ ਪੋਚਾ ਨੀ ਲਗਾ ਸਕਦੇ ਉਹ ਵੀ, ਤੂਸੀਂ ਸਾਨੂੰ ਮੋਬ, ਲੈ ਕੇ ਦੋ। ਤੇ ਅਸੀਂ ਉਹਦੇ ਨਾਲ ਕਰਾਂਗੇ।
ਹਾਂਜੀ-ਹਾਂਜੀ, ਫੇਰ ਬੰਦਾ ਸੋਚਦਾ, ਮੁ
ਹਾ, ਆਪਣੇ ਆਪ ਹੀ ਕਰਲਓ। ਉਹੀ ਤੇ, ਫੇਰ ਉਹ ਆ ਕੇ ਦੱਸ ਕਹਦਿਂਆ ਨੇ ਫਲਾਂਨੇ ਘਰ ਤੇ, ਇਹ ਚੀਜ਼ ਹੈਗੀ ਉਹ ਚੀਜ਼ ਹੈਗੀ ਹੈ। ਤੁਸੀਂ ਨੀ, ਇਸਤੇਮਾਲ ਕਰਦੇ। ਹਾਂਜੀ। ਐਵੇਂ ਹੀ, ਕਹਿੰਦੀਆਂ ਹੈਗੀਆਂ ਨੇ।
ਅੱਜ ਕੱਲ ਦੇ ਜ਼ਮਾਨੇ ਦੇ, ਹਿਸਾਬ ਨਾਲ ਚੱਲਣਾ, ਬੋਲ ਬਹੁਤ ਫਾਸਟ ਜ਼ਿੰ ਹਰ ਚੀਜ਼ ਬੰਦੇ ਨੂੰ ਲੱਗਦਾ ਏ, ਬੰਦੇ ਨੂੰ ਲੱਗਦੀ, ਹਰ ਚੀਜ਼ ਬੰਦੇ ਕੋਲ ਹੋਣੀ ਚਾਹੀਦੀ। ਹਾਂ, ਸੱਚੀ ਬੰਦੇ ਕੋਲ, ਹੋਣੀ ਵੀ ਚਾਹੀਦੀਆਂ ਨੇ ਸਾਰੀਆਂ ਚੀਜ਼ਾਂ। ਬੰਦਾ ਕਹਿੰਦਾ ਚਲੋ। ਅੱਜ ਕੱਲ ਨਿਕਲਆਂ ਤਾਂਹੀ ਹਾਂਜੀ, ਹਾਂਜੀ-ਹਾਂਜੀ। ਜੀ ਹਾਂਜੀ, ਹਾਂ।
ਜ਼ਮਾਨੇ ਦੇ ਨਾਲ ਹੀ, ਹਾਂਜੀ। ਠੀਕ ਹੈ ਫੇਰ
ਕਰਨੀ ਆ, ਮੇ ਕੋਲ।
ਹਾਂਜੀ-ਹਾਂਜੀ, ਠੀਕ ਹੈ। ਤੁਸੀਂ ਅਟੈਂਡ ਕਰ ਲੋ। ਸਤਿ ਸ੍ਰੀ ਅਕਾਲ।
ਹਾਂਜੀ, ਜੀ